ਹੈਲੋ।
ਹਾਂਜੀ, ਸਾਸ਼ੀ ਕਾਲ ਜੀ ਕਿਵੇਂ ਹੋ?
ਹੋਰ ਕਿੱਦਾ?
ਵਧੀਆ -ਵਧੀਆ ਤੁਸੀਂ ਦੱਸੋ?
ਹਮ ਹਂ ਅੱਜ ਅਸੀਂ ਪਰਿਵਾਰ ਬਾਰੇ ਗੱਲ ਕਰਨਾ ਚਾਨੇ।
ਜੀ ਹਾਂਜੀ ਹਾਂਜੀ। ਫੈਮਲੀਸ ਪੈਲਾਂ ਤਾਂ ਨਾ ਜੋਅਆਂਏਟ ਫੈਮਲੀਸ ਹੋਂਦੀਆਂ ਸੀ ਕਿਸੇ ਟਾਈਮ ਚ ਨ ਵਗੈਰਾ 'ਚ ਤੇ ਪਰਿਵਾਰ ਵੱਡੇ ਹੁੰਦੇ ਸੀਗੇ ਸੁਖੀ ਸਾਂਦੀ। ਰੈਂਦੇ ਸੀਗੇ। ਹੁਣ ਤਾਂ ਬਸ ਫੈਮਲੀਸ ਦਾ ਐ ਨਾ, ਫੈਮ ਮਤਲਬ ਤਿੰਨ, ਚਾਰ ਮੈਂਬਰ ਐ ਫੈਮਲੀ ਬਿਲਕੁਲ ਛੋਟੀਯਾਂ-ਛੋਟੀਯਾਂ ਹੋ ਗੀਆਂ ਨੇ- ਤੇ ਜੇੜਾ ਪਿਯਾਰ ਵਗੈਰਾ ਫੈਮਲੀ 'ਚ ਪੈਲਾ ਹੁੰਦਾ ਸੀ ਹੁਣ ਉਹ ਔ ਹੈ ਨੀ ਬਾਕੀ ਮੈ ਅਪਣੀ ਫੈਮਿਲੀ ਬਾਰੇ ਦੱਸਾਂ ਤੇ ਅਪਾ ਪੰਜ ਜਣੇ ਆ ਜੀ- ਮੈਂ ਮੇਰਾ ਛੋਟਾ ਭਾਈ ਹੈਗਾ ਤੋ ਮੇਰਾ ਬੋਚ ਛੋਟੀ ਜੀ ਭੈਣ ਐ ਤੇ ਫੇਰ
ਹਾਂਜੀ ਅਸੀ ਵੀ ਚਾਰ, ਅਸੀ ਵੀ ਚਾਰ ਭਰਾ ਯਾਂ।
ਤਿੰਨ ਬ ਤਿੰਨ ਬਰ ਐ
ਅਛਾ।
ਇਕ ਕਨੇਡਾ, ਦੋ ਪੁਰਤਗਾਲ-
ਠੀਕ ਐ-ਠੀਕ ਐ ਤੁਸੀਂ ਇਥੇ-
ਹੈਲੋ।
ਹਾਂਜੀ- ਹਾਂਜੀ ਦੱਸੋ-
ਮੈ ਕਿਆ ਅਸੀ ਚਾਰ ਭਰਾ ਆ ਤਿੰਨ ਭਰਾ ਦੋ ਤਿੰਨ ਭਰਾ ਬਾਹਰ ਆ। ਦੋ ਏ ਪੁਰਤਗਾਲ, ਇਕ ਕਨੇਡਾ।
ਠੀਕ ਹੈ ਜੀ, ਨਹੀ ਮੇਰਾ ਭਾਈ- ਤਾਂ ਉਹ ਨਿਊਜ਼ ਚੈਨਲ 'ਚ ਆ ਜਾਦਾ ਉਹ ਦਿੱਲੀ ਨੋਇਡਾ ਰਹਿੰਦਾ ਏ।
ਹਾਂਜੀ
ਹਾਂਜੀ ਤੇ ਛੋਟੀ ਭੈਣ ਤਾਂ ਰੀਅਲ ਸਟੇਟ ਦਾ ਕਰਦੀ ਐ।
ਹਾਂਜੀ-ਹਾਂਜੀ, ਠੀਕ, ਠੀਕ ਐ।
ਹੋਰ ਤੁਹਾਡੇ ਪਰਿਵਾਰ 'ਚ ਮੰਮੀ-ਪਾਪ ਨਾਨਾ-ਨਾਨੀ ਨਾਨਾ ਜੀ ਹੈਗੇ?
ਨਾਨਾ ਤਾਂ ਨੀ ਹੈਗੇ ਨਾਨੀ ਹੈ ਨਾਨਾ- ਦੀ ਡੈਥ ਹੋ ਗਈ ਸੀ ਮੰਮੀ ਦੇ ਵਿਆਹ ਤੋ ਪਹਿਲਾ ਈ।
ਠੀਕ ਏ।
ਤੇ-
ਵੀ ਇਹ ਨਾਨਾ ਜੀ ਦੀ ਡੈਥ ਦੋ ਹਜ਼ਾਰ ਉ ਉਨੀ 'ਚ ਹੋਈ ਸੀ।
ਤੇ ਨਾਨੀ ਦੀ ਦੋ ਹਜ਼ਾਰ ਛੱਬੀ 'ਚ ਹੋਈ ਹੁਣ ਡੈਥ।
ਹੋਰ ਕਿਤੇ ਪਿਕਨਿਕ-ਪੁਕਨਿਕ ਤੇ ਜਾਦੇ ਹੋ ਪਰਿਵਾਰ ਦੇ ਨਾਲ?
ਹਾਂ, ਹਾਂਜੀ ਆਪਾ ਮਤਲਬ ਕਿ ਪੇ- ਪਰਿਵਾਰ 'ਚ ਮਤਲਬ ਕਿ ਕਿੰਨੇ ਜਾਣੇ ਆ ਸਾਡੇ, ਪੰਜ ਉਹ ਹੈ ਤਾਏ-ਚਾਚੇ- ਅਤੇ ਦੋ ਭੂਆ।
ਸਿਵਾਏ ਘੁੰਮਣ ਜਾਨੇ ਓ ਫੈਮਲੀ ਦੇ ਨਾਲ?
ਹਾਂਜੀ-ਹਾਂਜੀ ਜਾਈਦਾ।
ਕਿਥੇ-ਕਿਥੇ ਗਏ ਓ?
ਅਸੀ ਆਪਾ ਪਰਿਵਾਰ ਨਾਲ ਗਏ ਸੀ ਆਪਾ ਇੱਧਰ, ਡਲੋਜੀ।
ਅੱਛਾ।
ਡਲੋਜੀ ਆਪਾ ਗਏ ਸੀ ਮਤਲਬ ਕਿ- ਤਿੰਨ-ਚਾਰ ਦਿਨ ਰਹਿ ਕੇ ਆਏ ਸੀ ਤੇ, ਆਪਾ ਬਹੁਤ ਨਜਾਰਾ ਕੀ ਤਾ ਸੀ ਆਪਾ ਉਥੇ ਉਥੇ ਆਪਾ ਕਮਰਾ ਰੂਮ ਲਏ ਸੀ ਦੋ। ਤੇ, ਹਾਂਜੀ ਅਤੇ ਫਿਰ ਆਪਾ ਉਥੇ ਜਾ ਕੇ ਆਪਾ ਅੱਗੇ ਜਾ ਕੇ ਦੇਖਿਆ ਕਿ ਅੱਗੇ ਥੱਲੇ ਜੋ ਗਰਾਊਡ 'ਚ ਜਾਂਦੇ ਨਾ ਡਲੋਜੀ- ਤੇ ਉਥੇ ਆਪਾਂ ਸਾਰੇ ਜਣੇ ਇੱਕਠੇ ਹੋਏ ਸੀ। ਪਹਿਲਾਂ ਆਪਾ ਹੋਟਲ 'ਚ ਇਕਠੇ ਹੋਏ ਸੀ ਫਿਰ ਆਪਾ ਗੱਡੀਆਂ ਮਤਲਬ ਕਿ ਉਥੇ ਰਸ਼ ਬਹੁਤ ਹੋ ਜਾਦਾ ਨਾ। ਤਾ ਕਰਕੇ ਫਿਰ, ਗੱਡੀ ਅੱਗੇ-ਪਿੱਛੇ ਹੋ ਗਈ ਸੀ ਇੱਕ।
ਤੂੰ ਤੁਹਾਡੀ ਕਿਨੀ ਉਮਰ ਐ?
ਹੈਂਜੀ ਮੇਰੀ ਟਵੈਂਟੀ ਫੋਰ।
ਅੱਛਾ ਟਵੈਨਟੀ ਫੋਰ ਠੀਕ ਐ।
ਹਾਂਜੀ, ਤੇ ਮੈ ਆਪਣੇ ਕਈ ਵਾਰੀ ਫਰੈਡਸ ਨਾਲ ਵੀ ਗਿਆ।
ਫੈਮਿਲੀ ਨਾਲ ਹੀ ਰਹਿੰਨੇ ਓ ਇੱਥੇ ਕਿੱਥੇ ਰਹਿੰਨੇ ਓ ਤੁਸੀਂ?
ਹਾਂਜੀ ਵੈਸੇ ਫੈਮਿਲੀ ਨਾਲ ਜ਼ਿਆਦਾ ਨਜ਼ਾਰਾ ਆਂਦਾ ਜਾਣ ਦਾ। ਤੇ ਹੁਣ ਜਿੱਦਾਂ ਕਈ ਵੇਲੇ ਦੁੱਖ, ਸੁੱਖ ਵੀ ਹੋਵੇ ਤਦੋਂ ਵੀ ਇਕੱਠੇ ਹੋ ਜਾਂਦੇ ਸਾਰੇ ਜਾਣੇ।
ਹਾਂ-ਹਾਂ ਫੈਮਿਲੀ ਹੁੰਦੀ ਆ ਤਾਂ ਹੀ ਨਾ।
ਹਾਂਜੀ, ਹੋਰ, ਤੁਸੀਂ ਦੱਸੋ ਤੁਹਾਡੇ ਪਾ ਪਾ ਮੰਮਾ-
ਡੈਡੀ, ਬ ਬਿਜ਼ਨਸ ਕਰਦੇ ਨੇ, ਫੂ ਚੈਕਸਪੋਰਟ ਦਾ ਅਤੇ
ਹਾਂਜੀ
ਬਾਕੀ ਮੰਮੀ ਘਰ ਰਹਿੰਦੇ ਆ ਬਾਕੀ ਚਲੀ ਜਾਂਦਾ ਬਸ ਕਿ ਫੈਮਲੀ ਚ ਦੋ ਡੋ ਮੈਂ ਕਿਹਾ ਦੋ ਕੁ ਛੋਟੇ ਛੋਟੇ ਡੋਗ ਆਖੇ ਨੇ ਹੈਲੋ।
ਹੈਲੋ
ਹੈਲੋ
ਹੈਲੋ
ਹਾਂਜੀ
ਹੈਲੋ
ਹੈਲੋ ਕੋੱਲ ਜਾਗਰ ਨੈੱਟ ਦਾ ਹੀ ਦਿੱਕਤ ਹੈ।